ਹੈਲੋ।
ਭੈਣਜੀ ਹੋਰ ਕਿੱਦਾਂ?
ਸਤਿ ਸ਼੍ਰੀ ਅਕਾਲ ਜੀ ਠੀਕ ਹੋ?
ਮੈਂ ਕਿਹਾ ਯਾਦ ਹੀ ਕਰ ਲਾ ਹਾਂਜੀ। ਤੁਸੀਂ ਤਾਂ ਕਰਦੇ ਨੀ ਅਸੀਂ ਕਰ ਲਿਏ ਹੁਣ ਕੇ ਯਾਦ।
ਬਸ ਟਾਈਮ ਈ ਨੀ ਲੱਗਦਾ ਗੈਸਟ ਵਗੈਰਾ ਆਏ ਰਹੰਦੇ ਨੇ ਘਾਰ ਛੁੱਟੀਆਂ। ਤਾਂ ਫਿਰ, ਤੁਸੀਂ ਕਿਵੇਂ ਯਾਦ ਕਾਰ ਲਯਾ?
ਬਸ ਉਹ ਨਾ ਅਸੀ ਮਤਲਬ ਕਿ ਟ੍ਰਿਪ ਤੇ ਜਾਣਾ ਸੀ ਹਰਿਮੰਦਰ ਸਾਹਿਬ ਤੁਸੀਂ ਮੈਨੂੰ ਕੀ ਕਹਯਾ ਸੀ ਨਾ ਬਈ ਮੈਨੂੰ ਵੀ ਲੈ ਜਾਣਾ ਤੇ ਮੈਂ ਕਿਹਾ ਪੁੱਛਾਂ ਕਿ ਚੱਲੋਗੇ?
ਅੱਛਾ ਹਾਂਜੀ ਜਰੂਰ।
ਹਾਂਜੀ ਫੇਰ ਦੱਸ ਦਿਨ।
ਹਾਂਜੀ।
ਹਾਂਜੀ।
ਹਾਂਜੀ ਮੈਂ ਕਿਹਾ ਅਸੀ ਹਰਿਮੰਦਰ ਸਾਹਿਬ ਜਾਣਾ ਸੀ, ਤੁਸੀਂ ਕਿਹਾ ਅਸੀਂ ਨਾ ਆਪਾਂ ਟ੍ਰਿਪ ਬਣਾ ਰਹੇ ਸੀ ਜਾਣ ਦੀ ਤੇ ਮੈਂ ਕਿਹਾ ਭੈਣ ਜੀ ਨੇ ਕਿਹਾ ਸੀਂ, ਜਾਓਗੇ ਤਾਂ ਮੈਨੂੰ ਵੀ ਲੈ ਜਾਣਾ, ਮੈਂ ਕਿਹਾ ਜਰਾ ਪੁੱਛ ਲ ਭੈਣ ਜੀ ਹੋਰ ਅਗਰ ਤੁਸੀਂ ਚੱਲਦੇ ਹੋ ਤੇ
ਹਾਂਜੀ ਜਰੂਰ, ਔ ਤੇ ਬੜਾ ਇਹਨਾਂ ਨੂੰ ਜਾਣਦਾ, ਮੈਂ ਮਨਾ ਹੀ ਨੀ ਕਰ ਸਕਦੀ, ਇੱਥੇ ਤੇ
ਹਾਂਜੀ ਬੜਾ ਆਨੰਦ ਆਉਂਦਾ, ਦੁੱਖ ਵੀ ਬੜੇ ਘਟੀਦੇ ਨੇ ਮੈਂ ਵੀ ਇੱਕ ਵਾਰ ਗਈ ਸੀ, ਮੇਰੀ ਨਿਊ ਮੈਰਿਜ ਹੋਈ ਸੀ ਨਾ, ਮਤਲਬ ਕਿ ਇਹਨਾਂ ਨੇ ਮੰਨਤ ਮੰਗੀਆਂ ਸੀ ਤੇ ਅਸੀਂ ਗਏ ਸੀ ਹਰਿਮੰਦਰ ਸਾਹਿਬ ਗਏ ਸੀ, ਮਤਲਬ ਕਿ ਬੜਾ ਆਨੰਦ ਆਉਦਾ ਹੈ, ਬੜੇ ਦੁੱਖ ਟੀਂਦੇ ਨੇ ਬੜੇ ਮਤਲਬ ਕਿ ਸੰਗਤਾਂ ਆਉਂਆਂ ਨੇ। ਮੇਰਠ, ਹਾਂਜੀ ਮੈਂ ਕੇਹਾ ਜ਼ਰਾ ਪੁੱਛ ਲਵਾਂ। ਦੁਬਾਰਾ ਟ੍ਰਿਪ ਬਣਾ ਰਿਹਾ ਜਾਣ ਦੀ, ਇੱਕ ਵਾਰ ਤਾਂ ਉਹ ਆਏ ਸੀ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਮੈਂ ਕਿਹਾ ਪੁੱਛਲਾ, ਭੈਣ ਜੀ ਕੋਲ ਜਰਾ
ਅੱਛਾ
ਹੋਰ ਮੈਂ ਕਿਹਾ ਫੇਰ ਮੈਂ, ਆਪਾਂ ਸਾਰੇ ਹੀ ਜਾ ਰਹੇ ਹਾਂ ਮੈਂ ਕਿਹਾ ਚਲੋ ਸਭ ਦੇ ਲਿਸਟ ਚ ਨਾਮ, ਲਿਖ ਲਿਖ ਰਹੇ ਆ ਮੈਂ ਕਿਹਾ ਮੈਂ ਭੈਣੀ ਵਲ ਪੁੱਛ ਲਾ, ਅਗਰ ਚੱਲਣਗੇ ਤਾਂ ਤੁਹਾਡਾ ਵੀ ਨਾਮ ਲਿਖ ਦਾਂਗੇ
ਨਹੀਂ ਦੇਖ ਲ ਨਾ ਮੇਰਾ ਨਾਮ ਕਦੋਂ ਤੱਕ ਜਾਓਗੇ ਤੁਸੀਂ, ਕਿੰਨੇ ਦਿਨ
ਜਾਵਾਂਗੇ ਦੋ ਤਿੰਨ ਦਿਨ ਤੱਕ ਜਾਵਾਂਗੇ, ਔ ਮਿੰਨੀ ਬੱਸ ਮਤਲਬ ਕੀ ਕਰ ਰਹੇ ਨਾ ਅਸੀਂ। ਅਸੀਂ ਮਤਲਬ ਕਿ ਆਪਣਾ ਟਰੈਵਲ ਤੇ ਜਾਵਾਂਗੇ, ਮਤਲਬ ਕਿ ਉਦੇ ਬੱਸ ਤੇ ਜਾਵਾਂਗੇ। ਗੱਡੀ ਤੇ ਟਰੈਵਲ ਨਹੀਂ ਹੋਂਦਾ।
ਕਾਰ ਵੀਚ ਜਾਣਾ, ਤੇ ਪੈਦਲ ਨਹੀ ਜਾਣਾ।
ਹੈਂ, ਹਾਂਜੀ।
ਮੈਂ ਕਿਹਾ ਜ਼ਿਆਦਾ ਸੰਗਤ ਜਾਏ ਤੇ ਪੈਦਲ, ਕਾਰ ਚ ਜਾਣ ਦਾ ਤੇ ਕੋਈ ਫਾਇਦਾ ਨੀ।
ਨਹੀਂ-ਨਹੀਂ, ਆਪਾਂ ਤਾਂ ਬੱਸ ਤੇ ਜਾ ਰਹੇ ਹਾਂ ਨਾ, ਮਿੰਨੀ ਬੱਸ ਕਰ ਰਹੇ ਹ ਨਾ, ਛੋਟੀ ਬੱਸ ਹੁੰਦੀ ਹੈ ਨਾ?
ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਹਾਂ ਤੋ ਮੈ ਨਾ ਮਤਲਬ ਕੀ, ਕੀ ਕਹਿੰਦੇ ਨੇ ਰਿਜਵੇਸ਼ਨ ਨੀਂ ਹੋਏਗੀ ਨਾ, ਫੇਰ ਬੜਾ ਟੈਮ ਲੱਗਦਾ ਨਾ, ਇਹ ਤਾਂ ਟੈਮ ਟੈਮ ਤੋਂ ਪਹਿਲੇ ਰਿਜ਼ਰਵੇਸ਼ਨ ਕਰਵਾਉਣੀ ਪੈਂਦੀ ਏ।
ਹਾਂਜੀ
ਹਾਂਜੀ ਮੈਂ ਤਾਂ ਕਹਿ ਰਹੀ ਸੀ
ਅਸੀਂ ਵੀ ਕਹਿ ਰਹੇ ਸੀ ਪਿਛਲੇ ਸਾਲ, ਮੇਰਾ ਮਨ ਸੀ ਭਈ ਜਿਵੇਂ ਪੂਰੇ ਚੰਗੀ ਨੇ ਨਾ ਮੈਂ ਉੱਧਰ ਹੀ ਹੋਵਾਂ, ਹਰਿਮੰਦਰ ਸਾਹਿਬ ਵੀ ਹੋਵਾਂ। ਫੇਰ ਤਾਂ ਅਸੀਂ ਗਏ ਸੀ ਖੱਟ ਇਕੱਤੀ ਦਸੰਬਰ ਨੂੰ ਮੈਂ ਬੜੀ ਜਿੱਤ ਕੀਤੀ ਸੀ, ਫਿਰ ਅਸੀਂ ਇਕੱਤੀ ਦਸੰਬਰ ਨੂੰ ਗਏ ਸੀ, ਸ਼ਾਮੀ ਓ ਉੱਥੇ ਪਹੁੰਚੇ। ਫਿਰ ਅਸੀਂ ਅੱਠ ਵਜੇ ਲੱਗੇ ਸੀ ਲਾਈਨ ਵਿੱਚ। ਨੌ ਨ ਨੌ ਸਾਢੇ ਨੌ ਵਜੇ ਤੱਕ ਸਾਡੇ ਦਰਸ਼ਨ ਹੋ ਗਏ ਸੀ। ਅਸੀਂ
ਹਾਂਜੀ ਉਧਰ ਬੜੀ ਸੰਗਤ ਹੁੰਦੀਆਂ ਨੇ, ਜਲਦੀ ਨਾਲ ਮੱਥਾ ਨਹੀਂ ਟੇਕ ਸਕਦੇ ਅਸੀਂ ਹੈਨਾ ਅੰਦਰ। ਮੈਂ ਵੀ ਗਈ ਸੀ ਨਾ, ਆਪਣੀ ਮੰਮਾ ਨਾਲ ਗਈ ਸੀ। ਤੇ ਸਾਨੂੰ ਤੇ ਦੋ ਢਾਈ ਘੰਟੇ ਲੱਗ ਗਏ ਸੀ।
ਹਾਂ, ਉਹੀ ਲੱਗ ਜਾਂਦਾ ਟਾਈਮ, ਨਾਲੇ ਉਦੋਂ ਅਸੀਂ ਗਏ ਸੀ ਇੱਕ, ਇਕੱਤੀ ਦਸੰਬਰ ਨੂੰ ਵੈਸੀ ਓਦੋਂ ਤੇ ਜ਼ਿਆਦਾ ਹੀ ਸੰਗਤ ਆਉਂਦੀ ਏ। ਫਿਰ ਅਸੀਂ ਸਰੋਵਰ ਕੋਲ ਬੈਠੇ ਹੋਏ ਸੀ। ਤੇ ਬਾਰਾਂ ਵਜੇ ਆਤੀਸ਼ਬਾਜੀ ਹੋਈ ਸੀ, ਬੜਾ ਅਨੰਦ
ਹਾਂਜੀ, ਆਨੰਦ ਤੋਂ ਬੜਾ ਆਉਂਦਾ। ਮਤਲਬ ਕਿ ਜਿਵੇਂ ਕੋਈ ਗੁਰਪੂਰਬ ਹੁੰਦੈ ਆ ਹੂੰ। ਹੋਰ ਤੁਸੀਂ ਕਿਹੜੇ ਗੁਰਦੁਆਰੇ ਗਏ ਦੇ ਓ?
ਅਸੀਂ ਹਜੂਰ ਸਾਹਿਬ ਗਏ ਦੇ ਹਾਂ ਹਰਿਮੰਦਰ ਸਾਹਿਬ ਗਏ ਸੀ ਬੰਗਲਾ ਸਾਹਿਬ ਗਏ ਸੀ। ਬਾਕੀ ਸਾਡੇ ਉੱਥੇ ਪਾਉਂਟਾ ਸਾਹਿਬ ਹੈਗਾ ਉੱਧਰ ਗਏ ਦੇ ਹਾਂ ਅਸੀਂ ਪਾਉਂਟਾ ਸਾਹਿਬ ਗਏ ਦੇ ਹਾਂ ਕਪਾਲ ਮੋਚਨ, ਲੋਹਗੜ੍ਹ ਸਾਹਿਬ
ਅੱਛਾ ਬੰਗਲਾ ਸਾਹਿਬ ਗੁਰਦੁਆਰੇ ਤੇ ਮੈਂ ਵੀ ਬੜੀ ਵਾਰ ਗਈ ਦੀ ਆਂ। ਉਹ ਵੀ ਬਹੁਤ ਅੱਛਾ ਹੈਗਾ ਉਹ ਵੀ ਮਤਲਬ ਕਿ ਪੂਰਾ ਟੂਰਿਸਟ ਆਉਂਦਾ ਓਧਰ ਵੀ
ਹਾਂਜੀ ਸਾਡੇ ਕੀ ਏ ਪੰਜ ਤੱਖਤ ਅਸੀਂ ਦੋ ਤੱਖਤ ਹੋ ਆਏ ਹਾਂ। ਤਿੰਨ ਤਖ਼ਤ ਸਾਡੇ ਰਹਿ ਗਏ ਨੇ ਹਾਂਜੀ।
ਅਸੀਂ ਤਾਂ ਸਾਡਾ ਤਾਂ ਸ਼ਾਇਦ ਇੱਕੋ ਹੀ ਤਖ਼ਤ ਹੋਇਆ।
ਅਸੀਂ ਹੁਣ ਪਿਛਲੇ ਸਾਲ ਹਜੂਰ ਸਾਹਿਬ ਗਏ ਸੀ ਦੀਵਾਲੀ ਤੇ, ਉੱਥੇ ਜਾਂਦੀ ਸੰਗਤ ਸਾਡੇ ਉੱਧਰੋਂ
ਅੱਛਾ-ਅੱਛਾ ਹਾਂ। ਤੁਹਾਡੇ ਉੱਧਰੋਂ ਕੀ ਏ, ਨੇੜੇ ਪੈਂਦਾ ਸਾਡੇ ਇੱਧਰੋਂ ਬਹੁਤ ਦੂਰ ਪੈਂਦਾ।
ਹਾਂਜੀ
ਹਾਂਜੀ
ਹੂੰ ਨੇੜੇ ਤੇ ਗੱਲ ਵੀ ਨੀ ਹੈ। ਜਦੋਂ ਬਾਬੇ ਦਾ ਹੁਕਮ ਹੋਇਆ ਉਹਦੋਂ ਸੋਣ ਦਿੰਦੇ ਕਿਵੇਂ ਨਾ ਕਿਵੇਂ ਪਹੁੰਚ ਹੰ ਜਾਂਦੇ ਨੇ। ਸਾਡੇ ਨਾਲ ਬੜੇ ਟਿਕਟ ਕਰਵਾਈ ਸੀ ਦੋ ਮਹੀਨੇ ਪਹਿਲੇ ਹੁੰਦੀ ਨਾ ਟਿਕਟ ਹਜੂਰ ਸਾਹਿਬ ਵਾਸਤੇ ਫਿਰ ਉਹ ਸਾਡੀ ਕਨਫਰਮ ਨਹੀਂ ਹੋਈ ਕਿਉਂਕਿ ਉਹੇ ਹੋ ਗਈ ਸੀ ਟਿਕਟ ਤੇ ਉਹ ਅਸੀਂ ਬੜਿਆਂ ਨਾਲ ਗੱਲ ਕੀਤੀ ਨੇ ਕਿਹਾ ਬਈ ਨਾਈਨਟੀ ਪਰਸੈਂਟ ਹੀਏ ਕਿ ਨਹੀਂ ਹੋਏਗੀ ਕਨਫਰਮ ਟੇਂਨ ਪਰਸੈਂਟ ਹੋ ਵੀ ਸਕਦੀ ਹੈ ਕੁੱਛ ਪਤਾ ਨੀ ਫੇਰ ਅਸੀਂ ਇੰਤਜ਼ਾਰ ਕੀਤਾ ਫਿਰ ਜਦੋਂ ਦਿਨ ਆਇਆ ਜਾਣ ਦਾ ਜਦੋਂ ਚਾਟ ਬਣਿਆ। ਤੇ ਪਤਾ ਲੱਗਿਆ ਬ ਸਾਡੀ ਕਨਫਰਮ ਹੀ ਨਹੀਂ ਹੋਈ ਟਿਕਟਾਂ ਫੇਰ ਅਸੀਂ ਤੇ ਸਾਨੂੰ ਮਤਲਬ ਜਿਵੇਂ ਮੇਰੇ ਪਾ ਆਪਾਂ ਕਹਿਦੇ ਸੀ ਬੇਸੀ ਰਹਿੰਣ ਦਿੰਦੇ ਹਾਂ ਫੇਰ ਕਨਫਰਮ ਹੀ ਨਹੀਂ ਹੋਈ। ਦਿੱਕਤ ਵਗੈਰਾ ਹੋ ਗਈ ਅਸੀਂ ਕਿਹਾ ਨਹੀਂ ਅਸੀਂ ਤਾਂ ਜਾਣਾ ਹੈਏ ਅਗਰ ਸਾਡੇ ਮਨ ਵਿੱਚ ਆਇਆ ਤੇ ਅਸੀਂ ਜਾਣਾ। ਹੀ ਏ। ਫੇਰ ਅਸੀਂ ਕਿਹਾ ਚਲੋ ਕੋਈ ਨੀ ਚੱਲੇ ਹਾਂ ਵੇਖੀ ਜਾਏਗੀ ਅਸੀਂ ਹੈਗੇ ਸੀ ਬਾਰਾਂ ਜਾਣੇ ਤੇ ਉਹਦੇ 'ਚੋਂ ਛੇ ਟਿਕਟਾਂ ਕਨਫਰਮ ਹੈਗੀਆਂ ਸੀ ਬਸ
ਤੁਸੀਂ ਟ੍ਰੇਨ ਤੇ ਗਏ ਸੀ।
ਹਾਂਜੀ ਫੇਰ ਅਸੀ ਕਿਵੇਂ -ਕਿਵੇਂ ਕਰਕੇ ਪੂਰਾ ਕੀਤਾ ਜਿਵੇਂ ਟਿਕਟ ਹੋਈਆ ਸੀ ਅਰਜਸਟ ਹੋਏ। ਮਤਲਬ ਇਹ ਸੀ ਕਿ ਅਸੀਂ ਪਹੁੰਚ ਗਏ ਸੀ ਕੋਈ ਦਿੱਕਤ ਵੀ ਨਹੀਂ ਹੋਣੀ ਸੀ।
ਚਲੋ ਅੱਛਾ ਤਾਂ ਹੀ ਤਾਂ ਕਹਿੰਦੇ ਨੇ ਪਹਿਲੇ ਰਿਜਵੇਸ਼ਨ ਕਰਵਾ ਲੈਣੀ ਚਾਹੀਦੀ ਹੈ।
ਹਾਂਜੀ ਬਾਕੀ ਹੋਈ ਸੀ ਬਸ ਦਿੱਕਤ ਉਹ ਸੀ ਨੂੰ ਜਿਵੇਂ ਕਹਿ ਕਿ ਕਰ ਲਿਆ ਸੀ ਉਹ ਹੁੰਦਾ ਨਾ ਜਿਵੇਂ ਅਰ ਹੁਕਮ ਹੋਏ ਤਾਂ ਕਿਵੇਂ ਨਾ ਕਿਵੇ ਪਹੁੰਚ ਹੀ ਜਾਂਨੇ ਅ।
ਉਹ ਤਾਂ ਹੈ ਹੀ ਬਾਬਾ ਜੀ ਦਾ ਹੁਕਮ ਆਵੇ ਤਾਂ ਫਿਰ ਜਰੂੂਰ ਹੀ ਪੋਚਣਾ ਪੈਂਦਾ।
ਮਨ ਮਲ ਇੱਕ ਇੱਕ ਦਮ ਹੱਲੇ ਬੰਗਲਾ ਸਾਹਿਬ ਦੀ ਸਲਾਹ ਬਣ ਗਈ ਸੀ।
ਅੱਛਾ
ਮੇਰਾ ਨਾ ਕਿਵੇਂ ਮਨ ਉਦਾਸ ਸਕਦਾ ਸੀ ਬੜਾ
ਅੱਛਾ
ਜ ਫ਼ਿਰ ਮੈਂ ਕਿਹਾ ਬੜਾ ਨਾ ਅਜੀਬ ਮਨ ਹੋ ਗਿਆ ਸੀ। ਫ਼ਿਰ ਬਾਬਾ ਜੀ ਨੂੰ ਪਤਾ ਚੱਲਿਆ ਬਾਬਾ ਜੀ ਜਾਨੀ ਜਾਨ ਹੁੰਦੇ ਨੇ ਬਾਬਾ ਜੀ ਕਹਿੰਦੇ ਚ ਮੈਨੂੰ ਲੋੜ ਏ
ਅੱਛਾ।
ਫਿਰ ਇੱਕ ਦਮ ਨ ਮੇਰਾ ਕੋਈ ਸਲਾਹ ਵੀ ਨਈ ਸੀ ਕੁਛ ਵੀ ਨਹੀਂ ਸੀ ਫਿਰ ਇੱਕ ਦਿਨ ਚ ਮੇਰੀ ਸਲਾਹ ਪਤਾ ਕਿ ਇਹ ਬੰਗਲਾ ਸਾਹਿਬ ਜਾਵਾ ਉਦੇ ਕਰ ਕੇ ਮੈਨੂੰ ਬੜਾ ਸਕੂਨ ਮਿਲਿਆ ਜੋ ਕੁਛ ਵੀ ਸਭ ਭੁੱਲ ਗਏ ਸਭ ਐਸੇ ਬਸ ਜਿਵੇਂ। ੱਥੇ ਨਾ ਅੰਦਰ ਪੈਰ ਰੱਖਿਆ ਮੱਥਾ ਟੇਕਣ ਅੰ ਅੰਦਰ ਗਏ ਜਾਣੇ ਕੇ ਜਿਵੇਂ ਇੱਕ ਨਾ ਵੱਖਰੀ ਐਨਰਜ ਜੀ ਆਈਏ ਕੋਲ ਸਾਡੇ ਪੋਜ਼ੀਟਿਵ ਐਨਰਜੀ। ੜਾਦਾ
ਹਾਂਜੀ ਆਨੰਦ ਤਾਂ ਬੜਾ ਆਦਾ ਹੈ ਜਿਹੜੇ ਮਰਜੀ ਦਰਬਾਰ ਸਾਹਿਬ ਚਲੇ ਜਾਓ। ਹ ਬਸ ਬਾਬਾ ਜੀ ਦੇ ਹੁਕਮ ਨਾਲ ਪੱਤਾ ਨਈ ਹਿਲਦਾ ਜਦ ਤੱਕ ਬਾਬਾ ਜੀ ਦਾ ਹੁਕਮ ਨੀ ਆਦਾ ਤੇ ਫਿਰ ਜਾ ਵੀ ਨਹੀਂ ਸਕਦੇ ਨਾ ਉਹਨਾਂ ਦਾ ਹੁਕਮ ਆਣਾ ਵੀ ਬੜਾ ਜ਼ਰੂਰੀ ਹੈਗਾ ਨਾ ਹਾਂਜੀ ਅਸੀਂ ਵੀ ਸਲਾਹ ਬਨਾ ਈ ਰਹੇ ਆ ਜਾਨ ਦੀ ਹਰਿਮੰਦਿਰ ਸਾਹਿਬ ਚਲੋ ਠੀਕ ਹੈ ਨਾ ਭੈਨ ਜੀ।
ਹਾਂਜੀ ਠੀਕ ਏ ਸਤਿ ਸ੍ਰੀ ਕਾਲ
ਸਤਿ ਸ਼੍ਰੀ ਕਾਲ